ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਸਰੀ ਕਾਲ।
ਕੀ ਹਾਲ -ਚਾਲ।
ਹਾਂਜੀ ਵਧੀਆਂ ਠੀਕ ਠਾਕ, ਤੁਸੀਂ ਸੁਣਾਓ‌।
ਅਸੀਂ ਵਧੀਆਂ, ਸਾਡਾ ਅੱਜ ਦਾ ਟੋਪਿਕ ਐ ਪਰਿਵਾਰ ਅੱਜ਼।
ਹਾਂਜੀ- ਹਾਂਜੀ। ਹਾਂਜੀ- ਹਾਂਜੀ।
ਮੈਂ ਕਿਹਾ ਆਪਣੇਂ ਪਰਿਵਾਰ ਬਾਰੇ ਕੁੱਛ ਦੱਸੋਂਗੇ ਸਾਂਨੂੰ।
ਹਾਂਜੀ ਭੈਣ ਹਾਂਜੀ ਜ਼ਰੂਰ। ਮੈਂ ਆਪਣੀਂ ਫੈਮਿਲੀ ਵਿੱਚ ਸੋਹਰੇ ਫੈਮਿਲੀ 'ਚ ਤੁਹਾਂਨੂੰ ਦੱਸਦੀ ਆਂ, ਮੇਰੇ ਹਸਬੈਂਡ। ਬੇਂਡ ਕੱਲੇ- ਕੱਲੇ ਨੇ ਤੇ ਤਿੰਨ ਸਿਸਟਰ ਆ ਓਨਾਂ ਦੀਆਂ। ਤੇ ਮੇਰੀ ਆਪਣੀ ਫੈਮਿਲੀ ਵਿੱਚ ਮੇਰੇ। ਤਿੰਨ ਬੱਚੇ ਆ ਦੋ ਬੇਟੇ ਮੇਰੇ ਇੱਕ ਬੇਟੀ ਆ ਮੇਰੀ, ਮੇਰੇ ਹਸ। ਬੇਂਡ ਆ, ਤੇ ਮੇਰੇ ਮਦਰ ਇਨ ਲਾ, ਮੇਰੇ ਫਾਦਰ ਇਨ ਲਾ ਦੋਨੋਂ ਐਕਸਪਾਇਰ ਹੋ ਚੁੱਕੇ ਨੇ। ਤੇ ਉਹ ਏਕਸਪਾਇਰ ਹੋ ਚੁੱਕੇ। ਆ ਤੇ ਮੇਰੀ ਮੱਤਲਬ ਤਿੰਨ ਸਿਸਟਰ ਇਨ ਲਾ ਮੇਰੀਆਂ, ਇੱਕ। ਹਾਂਜੀ ਜਿਹੜੇ ਮੇਰੇ ਵੱਡੇ ਸਿਸਟਰ ਓਨਾਂ ਦੇ ਤਿੰਨ ਬੱਚੇ ਹਨ, ਦੋ ਬੇਟੀਆਂ ਇੱਕ ਬੇਟਾ ਓਨਾਂ ਦੇ। ਤੇ ਜਿਹੜੇ ਦੂਸਰੇ ਵਾਲੇ ਆ ਓ ਯੂਕੇ ਰਹਿੰਦੇ ਆ ਬਾਰ, ਤੀਸਰੇ ਵਾਲ਼ੇ। ਇਟਲੀ ਰੈਂਦੇ ਆ, ਓਨਾਂ ਦੀ ਵੀ ਇੱਕ ਬੇਟਾ ਬੇਟੀ ਆ, ਤਾ ਹੁਣ ਮੈਂ ਤਾਹਨੂੰ ਆਪਣੇਂ ਪੇਕਿਆਂ ਦੀ ਫੈਮਿਲੀ ਬਾਰੇ ਦੱਸਦੀ ਆਂ। ਮੇਰੇ ਇੱਕ ਸਿਸਟਰ ਆ ਤੇ ਇੱਕ ਬ੍ਰਦਰ ਆ, ਮੇਰੇ ਬ੍ਰਦਰ ਦੇ ਅਹ। ਮੇਰੇ ਬ੍ਰਦਰ ਦੇ ਉਹ ਕੀ ਕਹਿੰਦੇ ਇੱਕ ਬੇਟਾ ਆ, ਤੇ ਮੇਰੀ ਸਿਸਟਰ ਦੇ। ਬੇਟਾ ਬੇਟੀ ਆ, ਉਹ ਦੋਨੋਂ ਜੋਬ ਕਰਦੇ ਆ ਮੇਰੀ ਸਿਸਟਰ ਦੀ ਬੇਟਾ ਬੇਟੀ। ਤੇ ਮੇਰੇ ਬ੍ਰਦਰ ਦੀ ਜਿਹੜੇ ਵਾਈਫ ਆ ਉਹ ਵੀ ਜੋਬ ਕਰਦੇ ਨੇਂ, ਮੇਰੇ ਬ੍ਰਦਰ ਵੀ ਜੋਬ ਕਰਦਾਂ। ਊਹੂੰ ਹਾਂਜੀ। ਏ ਮੇਰੇ ਫੈਮਿਲੀ ਮੈਂਬਰਸ ਆ ਸਾਰੇ, ਹਾਂਜੀ ਮੈਮ ਹਾਂਜੀ ਮੇਰੀ ਫੈਮਿਲੀ ਬਹੁਤ ਵੱਡੀ ਆ।
ਅੱਛਾ ਵਧੀਆਂ ਮੱਤਲਬ ਰਲ ਮਿਲ਼ ਕੇ ਰਹਿਣੇ ਓ ਸਾਰੇ ਜਾਣੇਂ।
ਹਾਂਜੀ -ਹਾਂਜੀ ਮੈਮ ਸਾਰਿਆਂ 'ਚ ਬਹੁਤ ਆਪਸ 'ਚ ਪਿਆਰ ਬਹੁਤ‌ ਆ। ਹੂੰ ਇੱਕ ਦੂਜੇ ਦੀ ਰਿਸਪੈਕਟ ਕਰਦੇ ਸਾਰੇ।
ਤੁਹਾਡੀ ਬੇਟੀ ਕੀ ਕਰਦੀ ਏ। ਕਿੱਥੇ ਆ ਓ।
ਹਾਂਜੀ, ਹਾਂਜੀ, ਹਾਂਜੀ ਮੇਰੀ ਬੇਟ ਟੀ ਬਾਹਰ ਗਈ ਹੋਈ ਯੂਕੇ ਗਈ ਹੋਈ ਆ ਮੇਰੀ ਬੇਟੀ ਸਟੱਡੀ ਕਰਦੀ ਆ ਓਥੇ ਦੋ ਸਾਲ ਹੋ ਗਏ ਉਹਨੂੰ ਗਈ ਨੂੰ ਹਾਂਜੀ ਹਾਂ ਦੋ ਸਾਲ
ਫੈਮਿਲੀ ਵੀ ਬਹੁਤ ਵੱਡੀ ਐ ਸਾਡੀ ਮਤਲਬ ਜਿੱਦਾਂ ਦਾਦਕੀ ਫੈਮਿਲੀ ਆ ਉ ਚ ਪਾ ਪਾਪਾ ਹੁਣੇ ਪੰਜ ਭਰਾ ਆ ਦੋ ਭੂਆ ਆ ਸਾਡੇ ਸਭ ਸਭ ਤੋਂ ਵੱਡੇ ਜੇਹੜੇ ਪਾਪਾ ਆ ਓ ਓ ਪਾਪਾ ਏ ਆ ਮੰਮੀ ਆ ਮਤਲਬ ਤਾਇਆ ਜੀ ਆ ਤਾਈ ਜੀ ਆ ਉਹਨਾਂ ਦਾ ਮੁੰਡਾ ਏ ਆ ਅਤੇ ਉਹਨਾਂ ਦੀ ਮਤਲਬ ਮੁੰਡੇ ਦੀ ਮੈਰਿਜ ਹੋ ਗਈ ਆ ਤੇ ਤੇ ਫਿਰ ਉਹਨਾਂ ਦੀ ਇੱਕ ਕੁੜੀ ਆ ਉਹਦੀ ਵੀ ਮੈਰਿਜ ਹੋ ਗਈ ਆ ਤੇ ਫਿਰ ਆਡੀ ਭੂਆ ਆਂਦੀ ਆ ਵੱਡੀ ਭੂਆ ਫਿਰ ਜਿਹੜੀ ਭੂਆ ਆ ਭੂਆ ਦੇ ਹੈਨੀ ਆ ਮਤਲਬ ਉਹ ਹੈਨੀ ਉਹ ਐਕਸਪਾਇਰ ਹੋ ਗਏ ਆ ਫੁੱਫੜ ਜੀ ਭੂਆ ਦਾ ਇੱਕ ਮੁੰਡਾ ਆ ਇੱਕ ਇੱਕ ਕੁੜੀ ਆ ਤੇ ਜਿਹੜੀ ਕੁੜੀ ਆ ਉਹ ਭੂਆ ਕੋਲ ਹੀ ਰਹਿੰਦੀ ਆ ਭੂਆ ਦਾ ਜਵਾਈ ਵੀ ਉਹ ਵੀ ਇੱਥੇ ਮਤਲਬ ਇਹ ਆਪਣਾ ਕੰਮ ਸ਼ੁਰੂ ਕੀਤਾ ਨਾ ਉਹਨਾਂ ਨੇ ਤੇ ਉਹ ਇੱਥੇ ਹੀ ਰਹਿੰਦੇ ਆ ਤੇ ਫਿਰ ਸਾਡੀ ਉਸ ਤੋਂ ਬਾਅਦ ਮੇਰੇ ਪਾਪਾ ਆਂਦੇ ਆ ਫਿਰ ਹਾਡੀ ਫੈਮਿਲੀ ਚ ਮੇਰੇ ਪਾਪਾ ਆ ਮੰਮੀ ਆ ਮੈਂ ਆ ਮੇਰੀ ਵੱਡੀ ਭੈਣ ਆ ਤੇ ਮੇਰਾ ਇੱਕ ਜੁੜਵਾ ਭਰਾ ਆ ਨਾਲ ਤੇ ਫਿਰ ਉਸ ਤੋਂ ਬਾਅਦ ਸਾਡੀ ਇੱਕ ਹੋਰ ਚਾਚੀ ਆ ਤੇ ਉਹ ਚਾਚ ਚੀ ਆ ਚਾਚਾ ਆ ਫਿਰ ਉਸ ਤੋਂ ਬਾਅਦ ਉਹਨਾਂ ਦੇ ਕੁੜੀ ਮੁੰਡਾ ਬਾਹਰ ਆ ਕੁੜੀ ਵਿਆਹੀ ਹੋਈ ਆ ਤੇ ਮੁੰਡਾ ਵੀ ਬਾਹਰ ਆ ਤੇ ਫਿਰ ਹਾਡੀ ਇੱਕ ਚਾਚੀ ਆ ਹੋਰ ਚਾਚਾ ਆ ਉਹ ਚਾਚਾ ਜੀ ਐਕਸਪਾਇਰ ਹੋ ਗਏ ਆ ਤੇ ਚਾਚੀ ਆ ਉਹਨਾ ਦੇ ਦੋ ਬੇਟੇ ਆ ਇੱਕ ਬੇਟਾ ਚਾ ਚਾਚੀ ਦੇ ਨਾਲ ਰਹਿੰਦਾ ਆ ਤੇ ਇੱਕ ਬੇਟਾ ਉਹਨਾ ਦਾ ਬਾਹਰ ਐ ਫਿਰ ਇੱਕ ਹੋਰ ਇਦਾਂ ਇੱਕ ਹੋਰ ਚਾਚੀ ਆ ਲਾਸਟ ਤੇ ਉਹ ਯੂਕੇ ਰਹਿੰਦੇ ਆ ਤੇ ਉਹਨਾਂ ਦੇ ਜਿਹੜੇ ਨਿਆਣੇ ਆ ਤੇ ਉਹ ਰਹਿੰਦੇ ਇੱਕ ਰਹਿੰਦਾ ਪੁਰਤ ਪੁਰਤਕਾਲ ਇੱਕ ਰਹਿੰਦਾ ਏ ਕੈਨੇਡਾ ਤੇ ਫਿਰ ਇਹ ਤੇ ਸਾਰਾ ਦਾਦ ਹਾ ਟੱਬਰ ਹੋ ਗਿਆ ਨਾ ਫਿਰ ਸਾਡੀ ਇਸ ਤੋਂ ਬਾਅਦ ਛੋਟੀ ਭੂਆ ਏ ਆ ਛੋਟੀ ਭੂਆ ਏ ਆ ਉਹਨਾਂ ਦੇ ਪ ਪ ਉਹ ਆ ਹਸਬੈਂਡ ਆ ਭੂਆ ਏ ਆ ਇੱਕ ਇੱਕ ਮੁੰਡਾ ਵੱਡਾ ਉਹ ਦਿੱਲੀ ਕੰਮ ਕਰਦਾ ਛੋਟਾ ਇੱਥੇ ਕਰਦਾ ਜਲੰਧਰ ਫਿਰ ਸਾਡੇ ਨਾਨਕੇ ਟੱਬਰ ਚੋਂ ਆ ਮੇਰਾ ਇੱਕ ਮਾਮਾ ਏ ਆ ਤੇ ਮੰਮੀ ਹੁਣੇ ਤਿੰਨ ਭੈਣਾਂ ਆ ਤੇ ਇੱਕ ਭਰਾ ਆ ਸਾਡਾ ਸਭ ਤੋਂ ਵੱਡਾ ਮਾਮਾ ਏ ਆ ਤੇ ਮਾਮਾ ਆ ਮਾਮੀ ਆ ਨਾਨਾ, ਨਾਨੀ ਐਕਸਪਾਇਰ ਹੋ ਗਏ ਆ ਤੇ ਮਾਮੇ ਦੇ ਦੋ ਮੁੰਡੇ ਆ ਇੱਕ ਕੁੜੀ ਆ ਤੇ ਫਿਰ ਮੇਰੀ ਇੱਕ ਮਾਸੀ ਆ ਉਹ ਵੀ ਬਾਹਰ ਰਹਿੰਦੇ ਆ ਇੱਕ ਮੇਰੀ ਮਾਸੀ ਯੂਕੇ ਰਹਿੰਦੀ ਆ ਇੱਕ ਮੇਰੀ ਮਾਸੀ ਕਨੇਡਾ ਰਹਿੰਦੀ ਆ ਕਨੇਡਾ ਵਾਲੀ ਦੇ ਇਹ ਮਤਲਬ ਕੁੜੀ ਮੁੰਡਾ ਆ ਤੇ ਯੂਕੇ ਵਾਲੀ ਦੇ ਮਤਲਬ ਨਹੀਂ ਹੈਗਾ ਹਾਲੇ ਕੋਈ ਨਿਆਣਾ ਤੇ ਉਹਨਾਂ ਕੋਲ ਸਾਡੀ ਮਾਮੀ ਦੀ ਕੁੜੀ ਗਈ ਹੋਈ ਆ ਦੋ ਹੋ ਗਏ ਤਿੰਨ ਚਾਰ ਸਾਲ ਉਹ ਰਹਿੰਦੀ ਦੇ ਆ ਹੁਣ ਫੈਮਿਲੀ ਦਾ ਤਾਂ ਪਤਾ ਹੀ ਆ ਜਿੱਦਾਂ ਫੈਮਿਲੀ ਸਾਰੇ ਜਣੇ ਇਕੱਠੇ ਰਹਿੰਦੇ ਆ ਸਾਡੀ ਤਾਂ ਜੁਆਇੰਟ ਫੈਮਿਲੀ ਉਦਾਂ
ਹਾਂਜੀ ਹਾਂ ਨੀ ਸਾਡੇ ਵੀ ਇੱਥੇ ਜਦ ਮੇਰੇ ਫਾਦਰ ਸੀਗੇ ਜਿਹੜੇ ਉਹਨਾਂ ਦੇ ਪੰਜ ਬ੍ਰਦਰ ਆ, ਉਹਨਾਂ ਦੀਆਂ, ਜਿੱਦਾਂ ਮਤਲੱਬ ਅਗੋ, ਉਹਨਾਂ ਦੀਆਂ ਨੂੰਹਾਂ ਉਹਨਾਂ, ਦੇ ਬੇਟੇ ਸਾਰੇ, ਚਲੋ ਆਪਸ ਚ ਰਹਿੰਦੇ, ਇ ਤੇ ਸਾਡੇ ਘਰ ਦੇ ਨਾਲ- ਨਾਲ ਹੀ ਰਹਿੰਦੇ ਆ, ਬੜਾ ਪਿਆਰਾ ਸਾਰੇ ਆ ਜਾਂਦੇ, ਇੱਕ ਦੂਜੇ ਨਾਲ ਮਿਲਦੇ ਬਸ ਜ, ਸਾਡੇ ਘਰ ਦੇ ਬਾਹਰ ਪੀਰ ਦੀ ਜਗ੍ਹਾ ਆ। ਉੱਥੇ ਵੀ ਸਾਰਾ, ਅਸੀਂ ਮੇਲਾ ਕਰਵਾਉਂਦੇ ਹਾਂ, ਸਾਲ ਬਾਅਦ ਤੇ, ਮੇਲਾ ਜੋ ਕਰਵਾਉਂਦੇ ਆ, ਫਿਰ ਸਾਰੇ ਆਪਸ ਚ ਉਹ ਮਿਲਦੇ ਜੁਲਦੇ, ਰਲ ਮਿਲ ਕੇ ਕਰਾਉਂਦੇ ਆਂ ਅਸੀ ਸਾਰੇ ਮਤਲਬ, ਸਿਸਟਰਸ ਵੀ ਇਹਨਾਂ ਦੀਆਂ ਬਹੁਤ ਚੰਗੀਆਂ ਵਾ, ਸਾਰੀਆਂ ਜਿੱਦਾਂ ਕਜ਼ਨ ਇਹਨਾਂ ਦੀਆਂ, ਚਾਚਾ ਤਾਈ ਦੀਆਂ ਲੜਕੀਆਂ ਹਾਂਜੀ, ਉਹ ਵੀ ਬਹੁਤ ਅੱਛੀਆਂ ਸਾਰੀਆਂ।
ਤੇ, ਬ। ਸਮਝ ਲਓ, ਜਿੱਦਾਂ ਕੋਈ ਵੀ ਉਹ ਹੁੰਦਾ, ਕੋਈ ਵੀ ਤਿਉਹਾਰ ਆ ਜਾਂਦਾ। ਰਖੜੀ ਆਂ, ਜਾਂਦੀ ਇਕੱਠੇ ਹੋ ਜਾਂਦੇ ਆ, ਇੱਕ ਦੂਸਰੇ ਨੂੰ ਟਾਈਮ ਦੇ ਦਿੰਦੇ ਹਾਂ।
ਹਾਂਜੀ। ਜੀ ਮਜ਼ਾ ਹੀ, ਆਪਣੀ ਫੈਮਲੀ ਨਾਲ ਆਉਂਦਾ ਵਾ ਸਾਰੇ ਫੈਸਟੀਵਲ ਦਾ। ਹੁੰ, ਫੈਮਲੀ ਤੋਂ ਬਗੈਰ ਕਾਹਦੀ ਫੈਸਟੀਵਲ ਹੁੰ।
ਫੈਮਿਲੀ ਦੇ, ਨਾਲ ਹੀ ਹੈ, ਸਾਰਾ ਕੁਛ।
ਹਾਂਜੀ -ਹਾਂਜੀ, ਸਾਰਾ ਕੁਛ ਬਸ- ਬਸ ਹਾਂਜੀ। ਫੈਮਿਲੀ ਦੀ ਸਪੋਰਟ ਬੰਦਾ, ਕਿਤੇ ਤੋਂ ਕਿਤੇ ਪਹੁੰਚ ਜਾਂਦਾ, ਫੈਮਿਲੀ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੈ।
ਫੈਮਲੀ ਦੇ, ਬਿਨਾਂ ਤਾਂ ਬੰਦਾ ਕੁਛ ਵੀ ਨਹੀਂ ਹੈ।
ਹਾਂ, ਇਹ ਤਾਂ ਬਿਲਕੁਲ ਸਹੀ ਗੱਲ ਕਹਿੰਦਾ ਕੀ। ਫੈਮਲੀ ਤੋਂ ਬਿਨਾਂ ਕੁਛ ਵੀ ਨ ਕੋਈ ਦੁੱਖ ਸੁੱਖ ਹੋਵੇ, ਕਈ ਬਿਮਾਰ ਹੋ ਜਾਵੇ, ਜਾਂ ਕੋਈ ਇੱਦਾਂ ਦੀ ਕੋਈ ਟ੍ਰੈਜ ਹੋ ਜਾਵੇ। ਤੇ ਆਪਣੀ, ਫੈਮਿਲੀ ਦੀ ਸਪੋਰਟ ਹੋਵੇ, ਤੇ ਬੰਦਾ ਅਦੇ ਨਾਲ ਜ਼ਿਆਦਾ, ਉ ਮੈਡੀਸਨ ਤੋਂ ਬਗੈਰ ਹੀ ਠੀਕ ਹੋ ਜਾਂਦਾ।
ਫੈਮਿਲੀ ਸਪੋਰਟੀਵ ਸਪੋਰਟਿੰਗ ਵੀ ਹੋਣੀ ਚਾਹੀਦੀ ਨਾ ਜੇ। ਸਾਡੇ ਦਾਦਕੇ ਫੈਮਿਲੀ ਚ, ਆ ਕਿਸੇ ਨੂੰ ਮਤਲਬ ਇੱਦਾਂ ਹੁਣ। ਸਪੋਰਟ ਕਰਦੇ, ਪਰ ਉਹ ਇੰਟਰਫੇਅਰ ਨਹੀਂ ਕਰਦੇ, ਕਿ ਕਿਸੇ ਨੂੰ ਕਿਸੇ ਦਾ ਮਤਲਬ ਨਹੀਂ ਹੈ, ਕਿ ਤੂੰ ਇੱਕ ਰਨੀ ਆ, ਜਿੱਦਾਂ ਹੁੰਦਾ ਬਾਕੀ
ਕੋਈ, ਨਾ ਕੋਈ, ਮੈਂਬਰ ਹੁੰਦਾ ਵਿਚੇ, ਇਥੇ ਕੋਈ ਨਾ ਕੋਈ ਮੈਂਬਰ ਹੁੰਦਾ।
ਨਹੀਂ, ਸਾਡੇ ਹੈਨੀ। ਸਾਡੇ ਹੈਨੀ ਸਾ, ਪਿਆਰ ਹੀ ਹੈ, ਸਾਡੇ ਸਾਡੇ ਮਤਲਬ ਬੋਲ ਦਿੰਦੇ। ਕੁਛ ਗ਼ਲਤ ਕਰੋ, ਪਰ ਇੱਦਾਂ ਨੀ ਕਹਿੰਦੇ, ਕਿ ਤੁਸੀਂ ਇੰਟਰਫੇਅਰ ਨਹੀਂ ਕਰਦੇ।
ਬੰਦਾ ਜਿਹੜੇ ਵੱਡੇ ਆ, ਉਹਨ ਛੋਟਿਆਂ ਨੂੰ, ਸਮਝਾਉਣਾ ਹੀ ਹੁੰਦਾ ਵਾ ਤੇ, ਚਲੋ ਕਿਸੇ ਵੇਲੇ ਛੋ। ਵੀ ਗਲਤੀ ਕਰਦੇ ਤੇ, ਚਲੋ ਵੱਡਿਆਂ ਨੇ ਸਮਝਾਉਣੇ ਸੀ।
ਨਾ, ਸਾਡੇ ਮਤਲਬ, ਜਿੱਦਾਂ ਲੋਕਾਂ, ਦੀਆਂ ਭੂਆ ਜਦੋਂ ਸਾਰੇ ਕਹਿੰਦੇ ਆ, ਕਿ ਸਾਡੀਆਂ ਭੂਆ ਬੜੀਆਂ ਟੰਗ ਅੜਾਂਦੀਆਂ। ਕਲੇਸ਼ੀ ਹੁੰਦੀਆਂ ਹੈ, ਸਾਡੀਆਂ ਨਾ ਭੂਆ ਏਦਾਂ, ਦੀਆਂ ਨਾ ਸਾਡੀਆਂ ਮਾਸੀਆਂ, ਨਾ ਸਾਡੇ ਮਾਮੇ ਹੋਣੇ। ਸਾਡੇ ਸਾਰੇ ਚੰਗੇ ਆ, ਸਗੋਂ ਸਪੋਰਟ ਕਰਦੇ ਆ, ਕਿ ਤੁਸੀਂ ਕੋਈ ਵੀ ਗੱਲ ਹੋ ਜਾਵੇ, ਹੈਨਾ, ਕਿ ਇਹ ਨਹੀਂ ਕਿ। ਟੰਗ ਨਹੀਂ ਹਟਾਉਂਦੇ, ਕਿ ਤੁਸੀਂ ਇੱਦਾਂ ਕਤੋਂ ਕੀਤਾ, ਜਿੱਦਾਂ ਸਾਡੀ ਫੈਮਿਲੀ ਮਤਲਬ। ਪੂਰੀ ਨਾਨਕੇ ਵਾਲੀ ਵੀ, ਦਾਗਕੇ ਵਾਲੀ ਵੀ। ਹੁਣ ਜਿੱਦਾਂ, ਕਈਆਂ ਦੀ ਫੈਮਲੀ 'ਚ ਹੁੰਦੀਆਂ, ਕਈ ਭੂਆ ਨਹੀਂ ਚੰਗੀਆਂ ਹੁੰਦੀਆਂ। ਕਈ, ਮਾਮੀਆਂ ਚੰਗੀਆਂ, ਹੁੰਦੀਆਂ, ਕਈ ਮਾਸੀ। ਚੰਗੇ ਹੁੰਦੇ, ਕੋਈ ਚਾਚੇ ਤਾਈ ਚੰਗੇ ਹੁੰਦੇ, ਸਾਡੇ ਤਾਂ ਝੂਠ ਸਾਰੇ ਚੰਗੇ ਹੈ ਨਾ ਸਾਡੇ।
ਹਾਂਜੀ -ਹਾਂਜੀ, ਵੀ ਸਾਡੇ ਵੀ ਟੱਚ। ਉਹ ਤਾਂ ਸਾਰੇ ਚੰਗੇ ਆ, ਚਲੋ ਉਹ ਬੱਚਿਆਂ ਨੂੰ ਸਮਝਾਉਦੇ ਆ, ਜੋ ਕੁਛ ਕਹਿੰਦੇ ਆ, ਉਹਨਾਂ ਦੇ ਵਾਸਤੇ ਹੀ ਕਹਿੰਦੇ ਆ। ਜੇ ਝਿੜਕਦੇ ਆ, ਉਹ ਚਾਹੁੰਦੇ ਵੀ ਜੋਗ।
ਜੇ ਕੋਈ ਪ੍ਰਵਾਹ ਕਰਦਾ ਹੈ, ਤਾਂ ਕਹਿੰਦਾ ਆ, ਜੇ ਕਿਸੇ ਨੂੰ ਪਰਵਾਹ ਨਹੀਂ, ਤਾਂ ਜੋ ਮਰਜ਼ੀ ਕਰੀ ਜਾਣ। ਇਹ ਨੀ, ਕਿ ਸਾਡੇ ਕਹਿੰਦੇ ਨੀ। ਸਾਡੇ ਕਹਿੰਦੇ ਆ, ਪਰ ਸਾਡੇ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰਦੇ, ਕਿ ਹਾਂ ਏਦਾਂ, ਓਦਾਂ ਕੋਈ ਵੀ ਨੀ ਕਰਦਾ, ਨਾ ਮਾਮੇ ਨਾ ਮਾਸੀ। ਨਾ ਚਾਚੇ, ਨਾ ਤਾਏ ਨਾ, ਭੂਆ ਸਾਰੇ ਬਹੁਤ ਵਧੀਆ। ਵਧੀਆ, ਸਾਰੇ ਕੱਠੇ ਰਹਿੰਦੇ ਕੋਈ ਦੁੱਖ ਹੁੰਦਾ ਸਾਰੇ ਕੱਠੇ ਹੋ ਜਾਂਦੇ ਹੈ। ਇੱਕ-ਦੂਸਰੇ ਦਾ ਸਹਾਰਾ ਬਣਦੇ ਆ, ਸਪੋਰਟ ਕਰਦੇ ਆ। ਜੁਆਇੰਟ ਫੈਮਿਲੀ ਦੀ ਏ ਹੀ ਤਾਂ ਖਾਸੀਅਤ ਆ।
ਬਸ ਏ ਹੀ ਹੁੰਦਾ ਵਾ ਮਤਲਬ ਮੇਨ ਬਸ ਫੈਮਿਲੀ ਦੁੱਖ-ਸੁੱਖ ਵੇਲੇ ਨਾਲ ਹੋਵੇ। ਹੂੰ ਏ ਹੀ ਮੇਨ ਗੱਲ ਹੁੰਦੀ ਆ ਬਸ।
ਵੀ ਨਾਲ ਨਾ ਹੋ ਨਾ ਓ ਵੀ ਚੱਲ ਪੈਂਦਾ ਦੁੱਖ ਵੇਲੇ ਨਾਲ ਹੋਣਾ।
ਹਾਂ ਬਸ-ਬਸ ਦੁੱਖ ਵੇਲੇ ਨਾਲ ਹੋਣੇ ਚਾਈਦਾ, ਹਾਂਜੀ-ਹਾਂਜੀ ਨਈ ਮੇਰੀਆਂ ਸਿਸਟਰ ਲੋ ਬੋ ਚੰਗੀਆਂ ਵਾ ਬਸ ਇੱਕ ਵਾਰੀ ਫੋਨ ਕਰਨ ਦੀ ਦੇਰ ਐ ਚਲੋ ਜਿਹੜੇ ਦੋ ਬਾਰ ਵੇ ਓ ਤਾਂ ਨੀ ਆ ਸਕਦੇ ਇੱਕ ਜਿਹੜੇ ਇੱਥੇ ਆ ਓ ਤਾਂ ਹਰ ਵੇਲੇ ਸਾਡੇ ਨਾਲ ਈ ਖੜੀ ਏ ਮੇਰੇ ਮਦਰ ਇਨ ਲੋ ਨਾਲ ਸੀਗੇ ਬੜੀ ਹੈਲਪ ਕੀਤੀ ਉਨਾਂ ਨੂੰ।
ਉਹੀ 'ਤੇ ਗੱਲ ਆ ਹੁਣ ਜਿੱਦਾਂ ਸਾਡੀ ਵੀ ਨਾਨੀ ਸੀਗੇ ਨਾ ਬਿਮਾਰ 'ਤੇ ਹੁਣ ਜਿੱਦਾਂ ਹੁਣ ਹਾਡੇ ਮੰਮੀ ਵੀ ਜਾਂਦੇ ਰੇ ਆ ਸਾਡੀ ਜਿੱਦਾਂ ਹੁਣ ਏ ਨੀ ਐ ਕਿ ਮਤਲਬ ਮੰਮੀ ਨੇ ਵੀ ਰੱਖਿਆ ਹਈ ਵੀ ਨਾਨੀ ਨੂੰ ਰੱਖਿਆ ਸੀ ਥੋੜਾ ਟਾਈਮ। ਹੁਣ ਏ ਨੀ ਸੀਗਾ ਕਿ ਜਿੱਦਾਂ ਜਾ 'ਤੇ ਕਹੀਏ ਨਾ ਕਿ ਜਿੱਦਾਂ ਹੁਣ ਅਸੀਂ ਜਾ ਕੇ ਮੰਮੀ ਜਿੱਦਾਂ ਸਾਡੀ ਮਾਸੀ ਸੀ ਉਦੋਂ ਇੰਗਲੈਂਡ ਲਈ ਉਦੋਂ ਛੇ ਮ੍ਹੀਨੇ ਤੋਂ ਰਹਿੰਦੀ ਸੀ। ਕੋਈ ਨੱਕ ਬੋਲ ਨੀ ਪੱਟਦਾ ਸੀ ਕਿ ਏ ਛੇ ਮ੍ਹੀਨੇ ਤੋਂ ਕਾਤੋ ਰਹਿੰਦੀ ਏ ਹੁਣ ਕਿਉਂਕਿ ਸਾਡੇ ਮਾਮਿਆਂ ਨੂੰ ਪਤਾ ਈ ਐ ਕਿ ਉਨਾਂ ਨੇ
ਹੂੰ-ਹੂੰ, ਹਾਂਜੀ ਸੁ, ਬਸ ਏ ਈ ਹੁੰਦਾ ਹਾਂ, ਕਈ-ਕਈ ਸੋਚ ਰੇ ਦੇ ਜਿੱਦਾਂ ਫਾਦਰ-ਮਦਰ ਦੀ ਡੈਥ ਹੋਣ ਤੋਂ ਬਾਅਦ ਜਿੱਦਾਂ ਮਤਲਬ ਕੋਈ ਅਜੀਬ ਜਾ ਬਿਹੇਵ ਕਰੇ, ਆ ਕਰੇ, ਓ ਕਰੇ ਬਟ ਨਈ ਕਦੇ-ਕਦੇ ਸੋਚਣਾ ਵਿਚਾਰਾ‌ ਹਰ ਪਾਸੇ ਗ਼ਲਤ ਨੀ ਸੋਚਣਾ ਚਾਈਦਾ। ਹੂੰ ਸਈ ਸੋਚਿਆ ਮੈਂ ਤਾਂ, ਮੈ ਤਾਂ ਬੜੀ ਖੁਸ਼ ਹੁੰਨੀ ਆ, ਮੇਰੇ ਸਿਸਟਰ ਲੋ ਘਰ ਆਣ ਬੈਠਣ-ਉੱਠਣ ਮੈਨੂੰ ਤਾਂ ਬੜਾ ਚਾਅ ਚੜ੍ਹਦਾ ਵਾ।
ਸਾਰੇ ਹੁਣ ਹਾਡੇ ਵੀ ਕੋਈ ਵੀ ਆਂਦਾ ਐ‌, ਸਾਡੀ ਤਾਂ ਮਾਮੀ ਆਂਦੀ ਨੀ ਅਸੀਂ ਕੀ ਕਰੀਏ ਨਾ ਫਿਰ ਸਾਡੇ ਮਾਮਾ-ਮਾਮੀ ਤਾਂ ਆਂਦੇ ਨੀ ਆ। ਮੇਰੀ ਭੈਣ ਦਾ ਵਿਆਹ ਆ ਉਨਾਂ ਨੇ ਮੇਰੇ ਖਿਆਲ ਨਾਲ ਉੱਥੇ ਮਸਾਂ ਆਣਾ ਆ।
ਨਈ-ਨਈ ਤੁਸੀਂ, ਤੁਸੀਂ ਫੋਨ ਫੂਨ ਕਰੋ, ਗੱਲ ਕਰੋ, ਕੀ ਪਤਾ ਆ ਈ ਜਾਣ।
ਰਮ ਪਹਿਲੇ ਅਸੀਂ 'ਤੇ ਥੱਕ ਗੇ ਆ। ਉਦਾ ਚੰਗੇ ਐ, ਏ ਨੀ ਕਹਿੰਦੇ ਕਿ ਮਾੜੇ ਚੰਗੇ ਬੋਰ ਆ ਪਰ ਉਦਾ ਨੀ ਓ ਆਂਦੇ ਜਿੱਦਾਂ ਇੰਨਾਂ ਕੋਲ ਟੈਮ ਨੀ ਲੱਗਦਾ।
ਏ ਹੋ ਸਕਦਾ ਉਨਾਂ ਨੂੰ ਟਾਈਮ ਨਾ ਲੱਗਦਾ ਹੋਵੇ ਘਰੋਂ, ਹਾਂ।
ਤਾਂ ਈ ਮੰਨਦੇ ਆ ਪਰ ਫਿਰ ਵੀ ਸਾਨੂੰ ਹੁਣ ਅਸੀਂ ਵੀ ਹੁਣ ਸੋਚਿਆ ਜਦ ਤੱਕ ਓ ਨੀ ਆਂਦੇ ਅਸੀਂ ਵੀ ਨੀ ਜਾਣਾ। ਹੁਣ ਕਹਿੰਦੇ ਰਹਿੰਦੇ ਆ ਆਓ-ਆਓ ਅਸੀ ਸਾਰਿਆ ਨੇ ਸੋਚਿਆ ਹੋਇਆ ਹਈ ਨੀ ਜਾਣਾ ਆਪੇ ਆਣਗੀਆ ਅਸੀਂ ਕਾਤੋ ਜਾਈਏ ਬਾਰ-ਬਾਰ।
ਹਾਂਜੀ ਹਾਂ, ਬਸ ਏਦਾਂ ਈ ਕਈ ਵਾਰੀ ਘਰ ਦੀ ਮਜਬੂਰੀ ਹੁੰਦੀ ਏ ਜਿੱਦਾਂ ਚਲੋ ਨਈ ਜਾ ਸਕਦਾ ਹੁਣ ਜ ਮੇਰੀ ਫੈਮਿਲੀ ਵਿੱਚ ਪਹਿਲੇ ਮੇਰੇ ਮਦਰ-ਇਨ-ਲਾ ਸੀਗੇ 'ਤੇ ਉਨਾ ਨਾਲ ਚਲੋ ਮੈਨੂੰ ਬੋ ਸਪੋਟ ਸੀਗੀ ਮੈਂ ਜਿੱਥੇ ਮਰਜ਼ੀ ਆ ਜਾਣਾ, ਚੱਲ ਜਾਣਾ। ਮੇ ਬੀ ਹੁਣ ਜੂਨ ਦੀਆਂ ਛੁੱਟੀਆਂ ਹੋਈਆਂ, ਜੂਨ ਦੀਆਂ ਛੁੱਟੀਆਂ ਵਿੱਚ ਮੈਂ ਇੱਕ ਦਿਨ ਵੀ ਕਿਸੇ ਦੇ ਘਰ ਰਹਿਣ ਨੀ ਗਈ ਕਿਉਂਕਿ ਸਿਰਫ 'ਤੇ ਬੱਚੇ ਦੀ ਰੋਟੀ ਕਿੰਨੇ ਬਣਾਣੀ ਆ ਜੇ ਬੱਚਿਆਂ ਨੂੰ ਛੋਟਾ ਬੇਟਾ ਮੇਰਾ ਨਾਈਨਥ ਕਲਾਸ 'ਚ ਪੜ੍ਹਦਾ ਓ ਛੋਟਾ ਵਾ। ਉਨੂੰ ਹੁੰਦਾ ਮੈਂ ਕਿਤੇ ਚਲੇ ਜਾਈ ਆ ਘੁੰਮ ਫਿਰ ਲਵਾਂ। ਫੇਰ ਜੇ ਓ ਚਲੇ ਜਾਂਦਾ ਫਿਰ ਮੇਰੇ ਹਸਬੈਂਡ ਕੱਲੇ ਰਹਿ ਜਾਂਦੇ ਉਨਾਂ ਦਾ ਖਾਣਾ ਕਿੰਨੇ ਬਣਾ ਘਰ ਕੋਈ ਖਾਣਾ ਖੁਣਾ ਬਣਾਨ ਦੀ ਔਖੀ ਹੋ ਜਾਂਦੀ ਫਿਰ ਇਸ ਕਰਕੇ ਕਿਤੇ ਆ ਨੀ ਹੁੰਦਾ, ਕਿਤੇ ਜਾਂ ਨੀ ਹੁੰਦਾ ਬਸ। ਮਾੜਾ ਮੋਟਾ ਕੀ ਕਰੀਏ ਘਰ ਵੀ ਜ਼ਰੂਰੀ ਆ ਆਪਣਾ ਸੰਭਾਲਣਾ।
ਬਸ ਏਹੀ ਕੇ ਸਾਰੇ ਏ ਹੀ ਕਹਿੰਦੇ ਆ ਕਿ ਫਿਰ ਜਿੱਦਾਂ ਹੁਣ ਕਈ ਲੋਕੀ ਹੁੰਦੇ ਆ ਨਾ ਕਹਿੰਦੇ ਕਿ ਫੈਮਿਲੀ, ਕਈਆਂ ਨੂੰ ਨਹੀਂ ਪਸੰਦ ਹੁੰਦੀ, ਅੱਜ-ਕੱਲ੍ਹ ਦੀ ਕੁੜੀਆਂ ਨੂੰ, ਸਾਡੇ ਇੱਦਾਂ ਨਹੀਂ ਹੈਗੇ ਆ। ਸਾਨੂੰ ਤਾਂ ਅਸੀਂ ਤਾਂ, ਜਿੱਦਾਂ ਮੈਂ ਆ ਮੇਰੀ ਪੈਣ ਕੋਈ ਵੀ ਹੁੰਦਾ ਸੀਂ, ਇਹ ਅੱਗੇ ਵੀ ਇਹੀ ਭਾਲਦੇ ਆ ਕਿ ਅਸੀ ਵਿਆਹ ਕਰਾਕੇ ਵੀ ਜਾਈਏ, ਉੱਥੇ ਵੀ ਫੈਮਿਲੀ ਹੋਵੇ, ਇਹ ਨਾ ਹੋਵੇ ਦੋ ਤਿੰਨ ਜਣ ਤੇ ਹੁਣ ਨਾ ਮਜ਼ਾ ਆਵੇ ਜ਼ਿੰਦਗੀ ਦਾ ਕੁੱਛ, ਹੁਣ ਹਾਨੂੰ ਪਤਾ, ਹੁਣ ਆਹੀ ਕਿੰਨਾ ਇੰਜੋਏ ਕਰਦੇ ਆ, ਜਿਸ ਤੁਹਾਡੀ ਜੁਆਇੰਟ ਫੈਮਿਲੀ ਏ ਨਾ। ਸਾਰੇ ਯੇ ਮਸਤੀ ਕਰਦੇ ਆ, ਪਰਿਵਾਰ ਦਾ ਹੋਣਾ ਇਕ ਜ਼ਰੂਰੀ ਐ, ਜ਼ਰੂਰੀ ਹਿੱਸਾ ਈ ਹੁੰਦੈ ਪਰਿਵਾਰ।
ਹਾਂ, ਹੁਣ ਮੇਰੇ ਹਸਬੈਂਡ ਕੱਲੇ ਕੱਲੇ ਆ, ਮੈਂ ਸੋਚਦੀ ਆ ਕਈ ਵਾਰੀ, ਹਾਏ ਮੇਰੀ ਕੋਈ ਦਰਾਣੀ ਵੀ ਹੁੰਦੀ ਏ, ਕੋਈ ਜਠਾਣੀ ਵੀ ਹੁੰਦੀ, ਓਕੇ ਮੈਮ, ਓਕੇ ਮੈਮ, ਥੈਂਕ ਯੂ। ਓਕੇ ਮੈਮ, ਸਤਿ ਸ਼੍ਰੀ ਅਕਾਲ, ਓਕੇ ਮੈਮ।